ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਕਿ ਹੋ ਜੀ
ਕੀ ਹਾਲ ਚਾਲ ਠੀਕ ਜੀ
ਹਾਂਜੀ ਮੈਂ ਠੀਕ ਹਾਂ ਤੁਸੀਂ ਕਿਵੇਂ ਹੋ
ਸਭ ਵਧੀਆ ਫਸਟ ਕਲਾ ਚੜ੍ਹਦੀ ਕਲਾ ਜੀ
ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਟੋਪਿਕ 'ਚ
ਹਾਂਜੀ। ਹਾਂਜੀ ਦਫੱਸੋ ਜੀ
ਅ ਜਿਵੇਂ ਫੂਡ ਤੇ ਫਾਸਟ ਫੂਡ ਅਹ ਸਾਡੇ ਫੂਡ ਹੈਬਿਟਸ ਜਿਵੇਂ ਚੇਂਜ ਹੁੰਦੇ ਜਾ ਰਹੇ ਨੇ ਪਹਿਲਾਂ ਹਾਂਜੀ ਪਹਿਲਾਂ ਜਿਵੇਂ ਹੁੰਦਾ ਸੀ ਕਿ ਅਸੀਂ ਘਰ ਦਾ ਬਣਿਆ ਖਾਣਾ ਖਾਂਦੇ ਸੀ ਹੁਣ ਲੋਕੀ ਬਾਹਰ ਦੇ ਖਾਣੇ ਤੇ ਜ਼ਿਆਦਾ ਧਿਆਨ ਦਿੰਦੇ ਨੇ
ਬਿਲਕੁਲ ਸਹੀ ਗੱਲ ਜੀ
ਹਾਂਜੀ ਤੇ ਨਾਲੇ ਇਹ ਸਵਾਦ ਤਾਂ ਲੱਗਦਾ ਹੈ ਬਟ ਇਹਦਾ ਨੈਗੇਟਿਵ ਇਫੈਕਟ ਵੀ ਹੈ ਸਾਡੇ ਮਤਲਬ ਜਿਵੇਂ ਹੈਲਥ ਦਾ ਬੁਰਾ ਪ੍ਰਭਾਵ ਪੈਂਦਾ ਹੈ। ਕਿਉਂਕਿ ਹਾਂਜੀ ਜਿਵੇਂ ਤਲਿਆ ਪੁੁਨਿਆ ਖਾਣਾ ਜੇ ਹੁੰਦਾ ਹੈ। ਉਹ ਸਾਡੇ ਸਰੀਰ ਤੇ ਨੁਕਸਾਨ ਪਹੁੰਚਾ
ਪਰ ਅੱਜ ਕੱਲ ਦੇ ਬੰਦੇ ਨੀ ਸਮਝਦੇ ਨਾ ਯ ਬ ਪਛੇ ਨਹੀਂ ਸਮਝਦੇ ਉਹ ਕਹਿੰਦੇ ਨੇ ਮੋਮਲ ਸਵਾਦ ਲੱਗਦਾ ਜੀ ਖੁਸ਼ਬੂ ਜਦੋਂ ਫਰੈਗਨੈਂਸ ਆਦੀ ਹੈ ਉਹਦੀ ਕਲੇ ਕਹਿੰਦੇ ਚੀਜ਼ ਸਵਾਦ ਲੱਗਦੀ ਏ ਜੀ ਵੀ ਦੀ ਮੇਨ ਸਵਾਦ ਗੱਲ ਹੈ ਨਾ ਜੀ ਪਰ ਖਾਣਾ ਤਾਂ ਨਹੀਂ ਚਾਹੀਦਾ ਹੈ। ਕੀ ਹਨੇਰਾ ਮਹਿੰਦਾ ਹੈਗਾ ਵਾ
ਸਹੀ ਗੱਲ ਹੈ। ਹਾਂਜੀ ਤੇ ਲੋਕੀ ਚਾਹ-ਚਾਹ ਚ ਰੋਜ਼ ਹੀ ਰੇੜਿਆਂ ਤੇ ਖਲੋ ਜਾਂਦੇ ਨੇ ਸੋਚਦੇ ਨੇ ਕਿ ਬ ਬੜਾ ਸਵਾਦ ਲੱਗਦਾ ਹੈਏ
ਉਦੋਂ ਤਾਂ ਸਵਾਦ ਲੱਗਦਾ ਹੈ ਜਦੋਂ ਆਪਾਂ ਖਾ ਰਹੇ ਹਾਂ ਜਿਹੜੀ ਤੁਸੀਂ ਛੋਟੀ ਗੱਲ ਸਮਝੋ ਇਹਦੀ ਮੋਮੋ ਦੀ ਚਟਨੀ ਹੈਗੀ ਜਦੋਂ ਬਣਦੀ ਹੀ ਹੈਗਾਦੀ ਲਾਲ ਮਿਰਚ ਹੈਗੀ ਹੈ ਉਸ ਤੋਂ ਬਾਅਦ ਇਹਦੇ ਰੰਗ ਪਾਉਂਦੇ ਨੇ ਠੀਕ ਹੈ। ਜੀ ਇਹ ਕਿਹੜੀ ਓਰੀਜਨਲ ਹਰੀ ਮਿਰਚ ਦੀ ਚਟਨੀ ਬਣਾਉਂਦੇ ਨੇ ਆਪਾਂ ਇੱਕ ਚੀਜ਼ ਖਾਂਦੇ ਹਾਂ ਉਸ ਤੋਂ ਬਾਅਦ ਸਾਨੂੰ ਛਾਤੀ ਚ ਜਲਣ ਜਿਹੀ ਹੁੰਦੀ ਹੈ। ਅਸੀਂ ਕਹਿੰਦੇ ਜੀ ਐਸਿਡ ਬਨ ਰਹਾ ਜੀ ਇਏਦਾਂ ਹੋ ਗਿਆ। ਤੇਜਾਬ ਬੰਦਾ ਪਹਿਆ ਉਹ ਤੋਂ ਅਸੀਂ ਕੀ ਕਰਨਾ ਜ ਗਰਮ ਗਰਮਮੋਮੋਸ ਖਾਣ ਉਤੋ ਠੰਡੇ, ਠੰਡੇ ਅਦਰੋ ਕੋਕ ਸੱਟ ਲੈਣੇ ਉਹ ਮੈਂੱਦਾਂ ਅੰਦਰ ਜਾ ਕੇ ਪਚਣਾ ਥੋੜੀ ਹੈਗਾ ਵਾ ਉਹ ਤੈਨੂੰ ਇਕੱਠਾ ਕਰ ਦੇਣਾ ਉਹਨੂੰ ਪੁੰਚਾਉਣਾ ਔਖਾ ਵਾ ਠੀਕ ਹੈ ਜੀ ਹੁਣ, ਹੁਣ ਛੋਟੀ ਜ ਗੱਲ ਸੁਣੋ ਨੂਡਲ ਦੀ ਗੱਲ ਕਰ ਲਈਏ ਨੂਡਲ ਕੀ ਹੈਗਾ ਵਾ ਨੀਰਾ ਮੈਦਾ ਵਾ
ਸਹੀ ਗੱਲ ਹੈ।
ਆਪਾਂ ਕਹਿ ਸਵਾਦ ਵੀ ਬਹੁਤ ਸਵਾਦ ਲੱਗ ਰਿਹਾ ਜੀ ਉਹਦੇ ਚ ਕਹਨਦੇ ਵੈਜੀਟੇਬਲ ਪਾਏ ਨੇ ਵੈਜੀਟੇਬਲ ਕਿਨਾ ਆਉਦਾ ਮੈਨੂੰ ਦੱਸੋ?
ਹ
ਅਪਾਂ ਲੰਬੇ-ਲੰਬੇ ਨੂਡਲ, ਮੈਦੇ ਅੰਦਰ ਲਗਾ ਰਏ ਆ, ਉਹ ਮੈਦਾ, ਅਸੀਂ ਜਦੋਂ ਖਾ ਕੇ ਅਸੀਂ ਲੰਬੇ ਪੈ ਜਾਣਾ ਵਾ ਤੇ ਮੈਦੇ ਨੇ ਨੁਕਸਾਨ ਕਰਨਾ ਈ ਏ ਫਾਸਟ ਫੂਡ ਨੇ।
ਸਈ ਗੱਲ ਏ, ਸਾਰਾ ਮੈਂਦਾ ਡਿਢ ਚ ਜੰਮ ਜਾਂਦਾ ਐ, ਫੇਰ ਨੁਕਸਾਨ ਕਰਦਾ। ਲੋਕ ਕਹਿੰਦੇ ਨੇ ਸਾਨੂੰ ਪੱਥਰੀਆਂ ਹੋ ਰਹੀਆਂ ਨੇ, ਅੰਤ ਦੀ ਦਿੱਕਤ ਏ, ਦਰਦ ਤ ਹੁੰਦਾ, ਉਹ ਤਾਂ ਹੀ ਸਾਡੀ, ਹਾਂਜੀ, ਸਾਡੀ ਫੂਡ ਹੈਬਿਟ ਸ ਈ ਖ਼ਰਾਬ ਨੇ, ਤਾਂ ਹੀ ਤਾਂ ਉਹ ਫੇਰ ਫ਼ਰਕ ਪੈਂਦਾ ਏ।
ਔਹ ਤੇ ਭੈ, ਭੈਣਜੀ ਪੈਣਾ ਈ ਪੈਣਾ ਵਾਂ, ਮੇਰੀ ਹੁਣ ਗੱਲ ਸੁਣੋ, ਹੁਣ ਆਪਾਂ ਘਰੇ ਅਗਰ ਖਾਣੇ ਹੁੰਦਾ, ਤੇ ਘਰੇ ਬੰਦਾ ਮੂੰਗੀ ਦੀ ਦਾਲ ਬਣਾ ਕੇ ਰੋਟੀ ਨਈ ਖਾਊਗਾ? ਸਗੋਂ ਸਫਤੇ ਰਾਤੀ ਬੰਦੇ ਨੂੰ ਸੋਅਣਾ ਹੋਵੇ ਨਾ, ਰਾਤੀ ਮੂੰਗੀ ਦੀ ਦਾਲ ਨਾਲ ਰੋ ਟੀ ਖਾਵੇ, ਦੇਖੋ ਜੀ ਜੇਅੜਾ ਫਾਸਟ ਫੂਡ ਹੈ ਨਾ, ਮੇਨ ਤੇ ਚੱਲਦਾ ਰਾਤ ਵੇਲੇ। ਹੁਣ ਰੇਅੜੀ ਥਾਂ-ਥਾਂ ਲੱਗਦੀ ਹੁੰਦੀ, ਕੇ ਜਦੋਂ ਤੁਸੀਂ ਉਹਨਾਂ ਦੇਖੋਗੇ ਨਾ ਉਦੋਂ ਤੇ ਬੰਦਾ ਸਵਾਦ ਨਾਲ ਖਾਂਦਾ ਏ, ਜਿੱਥੇ ਚੀਜ਼ ਤਿਆਰ ਹੁੰਦੀ, ਚਟਨੀ ਤਿਆਰ ਹੁੰਦੀ। ਸਬਜ਼ੀਆਂ ਤੇਆਰ ਹੁ, ਗੱਲੀਆਂ ਸਬਜ਼ੀਆਂ ਇਹਨੇ ਲਿਆ ਕੇ ਪਾ ਦੇਣੀਆਂ ਨੇ, ਅਸੀਂ ਤੇ ਆਪਾਂ ਘਰ ਬਨਾਵਾਂਗੇ ਸਾਫ਼ ਸੁਥਰੀ ਚੀਜ਼ ਬਨਾਵਾਂਗੇ, ਉਹਨਾਂ ਨੇ ਕੀ ਜੋ ਗੰਦ ਮਨ ਜੋ ਸਸਤਾ ਮਿਲਨਾ, ਔਹ ਲਿਆ ਕੇ, ਪਾ ਕੇ ਵਿੱਚ ਉਅਨਾਂ ਦੇ, ਮਸਾਲਾ ਪਾ ਕੇ ਤੁਆਨੂੰ ਖੁਸ਼ਬੂ ਦੇ ਕੇ ਤੇ ਚੀਜ਼ ਸਵਾਦ ਲੱਗ ਜਾਣੀ ਜੀ, ਸ ਸੌਸਾ ਪਾ ਕੇ ਕਿ ਨਈ? ਉਸ ਤੋਂ ਬਾਅਦ, ਆਪਾਂ ਜਦੋਂ ਖਾਣਾ ਵੀ ਏ ਤੇ ਗਲਤ ਟਾਈਮ ਖਾ ਕੇ, ਆਪਾਂ ਉਤੋ ਕੀ ਕਰਦੇ ਈ ਲੰਬੇ ਪੈ ਜਾਣੇ ਆ।
ਹਾਂ, ਸਈ ਕੇਹ ਰਏ ਔ।
ਉਹ ਅੰਦਰ ਕੀ ਕਰੂਗਾ ਜੀ? ਪੱਥਰੀ ਬਨਾਊਗਾ, ਰਸੋਲੀ ਬਨਾਊਗਾ, ਕੰਮ ਖ਼ਰਾਬ ਈ ਕਰਨਾ ਉਹ ਚੀਜ਼ਾਂ ਨੇ।
ਹਾਂਜੀ-ਹਾਂਜੀ। ਤੇ ਨਾਲੇ ਜੇਅੜੇ ਫੂਡਸ ਏਵੇਂ ਨੇ, ਜਿਵੇਂ ਤੁਸੀਂ ਕੇਰੇ ਚਟਨੀ ਵਗੈਰਾ ਬਣਦੀ ਐ, ਨੇ ਕੁਛ ਵੀ ਐ ਏਨਦੇ ਏਹਨੂੰ ਪ੍ਰਜਰਵ ਕਰਕੇ ਰੱਖਣੇ ਲਈ ਬੀ ਖਰਾਬ ਨਾ ਹੋਏ, ਪ੍ਰਵੇਜੇਟੀ ਵਗੈਰਾ ਵੀ ਐਡ ਕੀਤੇ ਜਾਂਦੇ ਨੇ। ਔਹ ਵੀ ਪੂਰਾ ਪ੍ਰਭਾਵ ਪਾਂਦੇ ਨੇ ਸੇਅਤ ਤੇ ਫੇਰ ਔਦਾ ਵੀ ਨੁਕਸਾਨ ਈ ਹੈਗਾ।
ਉਹੀ ਤੇ ਗੱਲ ਏ ਨਾ, ਹੁਣ ਮੇਰੀ ਗੱਲ ਸੁਨੋ, ਪਹਿਲਾਂ ਚਾਂਪ ਪਾਂਦੀ ਸੀ ਸੋਇਆਬੀਨ ਦੀ, ਠੀਕ ਏ? ਹੁਣ ਚਾਪ ਵੀ ਤੁਆਨੂੰ ਪਤਾ ਏ? ਮੈਦੇ ਦੀ ਬਨਨੀ ਸ਼ੁਰੂ ਹੋ ਗਈ ਹੈ।
ਹਾਂਜੀ।
ਕੋਈ ਵੀ ਮੈਨੂੰ ਕੇਹ ਦੇਹੇ, ਜੋ ਚਾਪ ਵਦੀਆ ਵਾ
ਹੂੰ।
ਫਾਸਟ ਫੂਡ ਤੇ ਕੋਈ ਚੀਜ਼ ਨਈ ਵਦੀਆ, ਚਿਕਨ ਚਿਲੀ ਕਹਿੰਦੇ ਨੇ, ਚਿਕਨ ਚਿਲੀ ਥੋੜੀ ਜੀ ਪੇ, ਚਿਕਨ ਥੋੜਾ ਏ ਪਾਂਦੇ ਨੇ। ਉਹ ਤੇ ਅਰਾਰੋਟ ਇਨ੍ਹਾਂ ਬਣਾ ਦਿੰਦੇ ਨੇ, ਉਤੇ ਵੇਸਨ ਦਾ ਕੋੋਲ ਕਰਾ ਕੇ, ਚਿਕਨ ਪਹਿਲਾਂ ਵੱਡਾ ਸਾਈਜ਼ ਬਣਾ ਦਿੰਦੇ ਫੇਰ ਆਰਾ ਰੋੜ ਕਰਕੇ, ਮਸਾਲਾ ਮਸੂਲਾ ਪਾ ਕੇ ਅਪਾਂ ਨੂੰ ਦੇ ਦਿੰਦੇ, ਅਸੀਂ ਘਰੇ ਆ ਕੇ ਰੋਟੀਆਂ ਏਦੇ ਨਾਲ ਖਾਂਦੇ ਹੁਦੇ, ਬੌਤ ਸਵਾਦ ਲੱਗ ਰਈ ਜੀ।
ਹਾਂਜੀ।
ਹੁਣ ਘਰੇ ਬੰਦਾ ਚਿਕਨ ਚਿੱਲੀ ਬਣਾਵੇ, ਸਬਜ਼ੀਆਂ ਪਾਵੇ ਤੇ ਘਰੇ ਕਿੰਨਾ ਸਾਫ ਸੁਥਰਾ ਬਣੇਗਾ? ਕਿ ਨੀ? ਹੁਣ ਆਪਾਂ ਬਾਜ਼ਾਰ ਦਾ ਲੈ ਕੇ ਆਣੇ ਆ, ਅਗਲੇ ਪਤਾ ਕੀ ਏ, ਹੁਣ ਪਤਾ ਚਿਕਨ ਕਿੱਦਾਂ ਦਾ ਵਾਂ? ਜਿੰਦਾ ਜੀ ਕਨ ਲੈ ਕੇ ਆਂਦਾ ਕਟਵਾ ਕੇ, ਮਰਿਆ ਚਿਕਨ ਦੇ ਰੇਆ ਵਾ, ਉਹ ਮੋਮੋਜ ਈ ਖਾ ਦੇ ਰੇਆ, ਔਹ ਤਾਂ ਚਿਕਨ ਦੇ ਰੇਆ, ਕਿਦਾ ਮੀਟ ਪਾ ਕੇ ਦੇ ਰੇਆ ਕਿ ਨੀ? ਫਾਸਟਫ਼ੂਡ ਤੇ ਆਪਾਂ ਸੌਖਾ ਲੱਗਦਾ ਸਵਾਦ ਏ, ਹੁਣ ਸਰਦੀਆਂ ਚ ਨਾ ਬੀਸਨਸ ਤੁੜ ਦੇਂਦੇ ਨੇ, ਵੇਜੀਟੇ ਮੋਨਚੋ ਸੂਪ, ਔਨ੍ਹਾਂ ਨੇ ਗਲੀਆਂ-ਗਲੀਆਂ ਸਬਜ਼ੀਆਂ ਲੇਆ ਕੇ ਵਿੱਚ, ਇੱਕੋ ਪਤੀਲੇ ਇੱਚ ਉਬਾਲ ਕੇ, ਔਨ੍ਹਾਂ ਨੇ ਮੋਨਚੋ ਸੂਪ ਬਣਾ ਦੇਨਾ ਜੀ। ਅਪਾਂ ਨੂੰ ਤੇ ਔ ਚੀਜ਼ਾਂ ਬੌਤ ਸਵਾਦ ਨਾਲ ਆਪਾਂ ਖਾ ਲੈਣੇ, ਪੀ ਲੈਣੇ ਆ ਜੀ। ਔਹ ਚੀਜ ਆਪਾਂ ਨੂੰ ਹੁਣ ਨਈ ਪਤਾ ਲਗ ਰੀ ਨਾ?
ਅੱਜ ਤਾਂ ਸੂਪ ਵੀ ਨਾ ਕਹਿੰਦੇ ਨੇ ਵੈਜੀਟੇਬਲ, ਤੁਸੀਂ ਤੇ ਕੇਹ ਰਏ ਔ ਕਿ ਚਲ ਸਬਜੀਆਂ ਗਲੇ ਸੜੇ ਹੋਏ ਪਾਈਆਂ ਨੇ। ਆਦੇ ਤਾਂ ਐਵੇਂ ਨੇ, ਜੇਅੜੇ ਜਸਟ ਫਲੇਵਰ ਨੇ, ਕੈਮੀ ਮਤਲਬ ਕੰਪਨੀਆਂ ਚ, ਫੈਕਟਰੀਆਂ ਚ ਬਨੇ ਹੋਏ ਚੀਜਾਂ, ਔਹ ਸੂਪ ਵੈਜਿਸ ਤਾਂ ਉਦੇ ਤੇ ਹੈ ਹੀ ਨੀ ਹੁਣ ਤਾ ਇਹੀ ਚੀਜ਼ਾਂ ਚੱਲ ਰਹੀਆਂ ਨੇ। ਲੋਕੀ ਲੈਂਦੇ ਨੇ ਪਾਊਡਰ ਲੈਂਦੇ ਨੇ ਪਾਣੀ ਸੁੱਟ ਕੇ ਤੇ ਉਹਨੂੰ ਬੋਇਲ ਕਰਕੇ ਉਹੀ ਵੇਚ ਰਹੇ ਨੇ।
ਮੈਂ ਤਾ ਨੋਵਾ ਉੱਤੇ ਗੱਲ ਕਹਿ ਰਿਹਾ ਹੁਣ ਪੈਰਲਾ ਆਲੇ ਪਿਓਰਟੀ ਥੋੜੀ ਰਹਿ ਗਈ ਅੱਜ ਕੱਲ ਤੇ ਫੇ ਤਾ ਕੀ ਮਾਵਾਂ ਨੂੰ ਕੀ ਗੱਲ ਏ ਬੱਚਿਆਂ ਨੂੰ ਪੈਹੈ ਦਿੱਤੇ ਜੀ ਜਾ ਬੇਟਾ ਬਰਗਰ ਖਾਲੈ ਬਰਗਰ ਖਾ ਖਾ ਤਾ ਲਿਆ ਬੱਚੇ ਨੇ ਬਰਗਰ ਖਾ ਕੇ ਤੇ ਬਰਗਰ ਵਰਗਾ ਮੰਨ ਵੀ ਤਾ ਰਾਹੀਆ।
ਸਹੀ ਗੱਲ ਏ।
ਬਰਗਰ ਵਰਗਾ ਖਾ ਕੇ ਬਰਗਰ ਬੰਨ ਜਾਂਦੇ ਨੇ ਹੁਣ ਪੀਜਾ ਜੀ ਪੀਜੇ ਤਾ ਥੱਲੇ ਵਾਲਾ ਬੇਸ ਦੇਖਿਆ ਕਿੰਨਾ ਮੋਟਾ ਮੈਦੇ ਦਾ ਵੇਸ ਹੈਗਾ ਵਾ।
ਹਾਂ ਸਾ ਨੀਰਾ ਮੈਥ ਦਾ ਹੀ ਹ ਕਹਿਣ ਦੀ ਗੱਲ ਹੈ ਬਈ ਉ ਤੇ ਵੈਜਿਸ ਪਾ ਤੇ ਨੀ ਕਿਹੜੀ-ਕਿਹੜੀ ਵੈਜਿਸ ਹੈ ਥੱਲੇ ਤਾਂ ਸਾਰਾ ਹੀ ਮੈਦਾ।
ਸਾਰਾ ਮੈਦਾ ਉਸ ਤੋਂ ਬਾਅਦ ਜਿਹੜੀ ਕਰੀਮਾਂ ਨੇ ਕਰੀਮਾਂ ਜਿਹੜੀ ਸਹੀ ਹੁੰਦੀਆਂ ਨੇ ਇਹਨਾਂ ਦੀਆਂ। ਜਿਹੜੀ ਮਿਊਨੀਜ ਆਪਾ ਤੇ ਬੜੇ ਸਵਾਦ ਨਾਲ ਖਾਨੇ ਆ ਕਿੰਨੀ ਕੈਮੀਕਲ ਨਾ ਮੰਨੀਆਂ ਹੁੰਦੀਆਂ ਨੇ। ਆਪਾ ਕੈਨੇ ਫਾਸ਼ ਫੂਡ ਚ ਬਹੁਤ ਸਵਾਦ ਪਈ ਲੱਗਦੀ ਜੀ ਮਿਊਨਸ ਵਧੀਆ ਵਾ ਆਪਾਂ ਕਈ ਵਾਰੀ ਗੋਲ ਗੱਪ ਪਹਿਲੇ ਪਤਾ ਕੀ ਕਰਦੇ ਸੁੱਕਾ ਜਦੋਂ ਦਿੰਦੇ ਨੇ ਨਾ ਸੁੱਕੇ ਆਪਾ ਲਵਾਉਨੇ ਬਈਆ ਉਪਰ ਕਰੀਮ ਪਾ ਦੋ ਜੀ, ਕਰੀਮ ਤੇ ਐ ਲੱਗਦਾ ਵਧੀਆ ਦੇਸੀ ਦੇਸੀ ਘਿਓ ਵਾਲੀ ਕ੍ਰੀਮ ਪਾ ਰਿਹਾ ਉਨੇ ਕਿਹੜਾ ਡਾਲਡੇ ਆਲੀ ਕਰੀਮ ਪਾ ਦੇਨੀ ਏ ਹਾ। ਆਪਾਂ ਨੇ ਉਹ ਬਹੁਤ ਸਵਾਸ ਉਨਾ ਖਾਲੀ ਲੀ ਦੀ ਬਰਗਰ ਤੇ ਚਲੋ ਕਰੀਮਾਂ ਪੋਆ ਪਵਾ ਕੇ ਖਾਂਦੇ ਨੇ ਇਹ ਚੀਜ਼ ਨਹੀਂ ਹੋਣੀ ਹੁਣ ਮੈਗਡੀ ਵਗੈਰਾ ਤੇ ਬਰਗਰ ਮਿਲਦੇ ਨੇ ਉਨਾਂ ਦੀ ਸਬਜ਼ੀਆਂ ਵਗੈਰਾ ਹੈਗੇ ਨੇ ਪਰ ਸਭੇ ਦਾ ਜਿਹੜਾ ਖਾਨੇ ਆ ਉਹ ਸਬਜ਼ੀਆਂ ਟੈਸਟਡ ਹੁੰਦੀਆਂ ਨੇ। ਉਹਨਾਂ ਦੇ ਆਪਣੇ ਬਾਗ ਹੈਗੇ ਨੇ ਪਤਾ ਉਹ ਗਲਤ ਨਹੀਂ ਦੇ ਸਕਦਾ ਉਹਨੇ ਟੈਸਟ ਉਹਨਾ ਨੇ ਆਪਣੇ ਬਾਗ ਹੈਗੇ ਨੇ ਇੱਕ ਚੀਜ਼ ਵੀ ਉਹ ਫੂਡ ਗਲਤ ਨੀ ਦਿਸਦੇ ਤੇ ਫਿਰ ਉਹਨਾ ਚ ਕੋਈ ਖਰਾਬ ਖਰਾਬੀ ਹੋ ਗਈ ਨਾ ਪਤਾ ਕਿੰਨਾ ਨੁਕਸਾਨ ਹੈ ਉਨਾਂ ਨੂੰ ਬ੍ਰਾਂਡ ਵੈਲਯੂ ਦੀ ਬਹੁਤ ਉਹ ਚੀਜ਼ ਦੀ ਹੈਗੀ ਏ ਪਰ ਇਹ ਜਿਹੜੇ ਰੇੜੀਆਂ ਤੇ ਥਾ-ਥਾ ਪਹਿਲੇ ਇੱਕ ਰੈਡੀ ਹੁੰਦੀ ਸੀਗੀ ਕਿੰਨੀ ਰੇੜੀਆਂ ਲੱਗ ਗਈਆ ਨੇ।
ਹਾਂ ਬਸ ਟਾਈਮ ਨਾਲ ਚੇਂਜਸ ਹੁੰਦਾ ਪਹਿਲਾ ਐਵੇਂ ਸੀ ਕਿ ਵੀ ਚਲੋ ਸ਼ਹਿਰਾ-ਸ਼ਹਿਰਾ ਚ ਹੁੰਦਾ ਸੀ ਹੁਣ ਤਾਂ ਪਿੰਡਾਂ ਚ ਵੀ ਇਨੇ ਲੋਕ ਨੇ ਨਾ ਥਾਂ-ਥਾਂ ਤੇ ਰੇੜੀਆਂ ਲੱਗੇ ਹੋਏ ਨੇ ਤੇ ਸ਼ਾਮ ਹੁੰਦੇ ਉਥੇ ਇਨੀ ਭੀੜ
ਪਹਿਲੇ ਕਦੀ ਫਾਸਟ ਫੂਡ ਦੇ ਨਾ ਤਾ ਪਤਾ ਕੀ ਹੁੰਦਾ ਸੀਗਾ ਨੂਡਲ ਹੁੰਦੇ ਸੀਗੇ ਤੇ ਮਨਚੂਰੀਅਨ ਹੁੰਦਾ ਸੀਗਾ। ਇਹ ਦੋ ਚੀਜ਼ਾਂ ਚਲਦੀਆਂ ਸੀਗੀਆਂ ਠੀਕ ਹ ਜੀ। ਇਹ ਤੇ ਮੋਮਸ ਹੁਣ ਆਏ ਨੇ ਠੀਕ ਹ ਜੀ ਪਹਿਲਾਂ ਤਾਂ ਨੋਡਲ ਤੇ ਮਨਚੂਰੀਅਨ ਮੇਨ ਚੱਲ ਰਿਹਾ ਉਸ ਤੋਂ ਬਾਅਦ ਦੀ ਗੱਲ ਕਰੀਏ ਤੇ ਆਪਣਾ ਕੀ ਕਹਿੰਦੇ ਨੇ
ਵੀ ਬਰਗਰ ਸਪਿੰਗ ਰੋਲ ਵਗੈਰਾ ਐਵੇਂ--ਐਵੇਂ ਚੀਜ਼ਾਂ ਦੀ ਹਾਂਜੀ।
ਬਰਗਰ ਵਗੈਰਾ ਦੇ ਵੀ ਭੈਣਜੀ ਹੁਣ ਆਏ ਨੇ ਬਰਗਰ ਵਗੈਰਾ ਨੀ ਸੀਗੇ ਪਹਿਲਾ। ਪਰ ਕਹਿਣ ਦਾ ਵਾ ਨਾ ਘਰੇ ਚੀਜ਼ ਬਨਾਓ, ਘਰੇ ਖਾਓ ਘਰੇ ਬਰਗਰ ਕਿਉਂ ਨੀ ਮੰਨਦਾ ਕਰੇ ਬਣਾ ਕੇ ਖਾਓ, ਕਦੇ ਨਾ ਵਧੀਆ ਮੰਨੂਗਾ ਸਾਫ਼ ਸੁਥਰਾ ਮੰਨੂਗਾ ਬਰਗਰ
ਸਹੀ ਗੱਲ ਹੈ ਆਪਣੀ ਅੱਖਾਂ ਸਾਹਮਣੇ ਜਿਵੇਂ ਮਰਜ਼ੀ ਜਿਹੜੀ ਮਰਜ਼ੀ ਸਬਜ਼ੀ ਐਡ ਕਰ ਰਹੇ ਹੋ ਤੁਸੀ ਤੁਹਾਨੂੰ ਪਤਾ ਹੈ ਕਿ ਤੁਸੀ ਕੀ ਪਾਇਆ।
ਹਾਂਜੀ
ਬਾਰ ਦਾ ਤਾਂ ਕੋਈ ਭਰੋਸਾ ਨੀ ਹੈ ਬੰਦੇ ਨੇ ਕੀ ਪਾ ਕੇ ਖਵਾ ਤਾ ਤੁਹਾਨੂੰ। ਉਸ ਤੋਂ ਤੁਸੀਂ ਕੋਈ ਗੈਸਟ ਨਹੀਂ ਕਰ ਸਕਦੇ।
ਤੁ ਇੱਕ ਬਈਆ ਵਾ ਆਹ ਦੇਖ ਲੋੋ ਬਈਏ ਨੇ ਤੁਹਾਨੂੰ ਵਧੀਆ ਚੀਜ਼ ਖਵਾ ਦੇਣੀ ਏ।
ਹਾਂਜੀ
ਉਹ ਤਾ ਸਾਲੇ ਹੱਥ ਤਾ ਧੋਂਦੇ ਨੇ ਜਰਦੇ ਆਪਣਾ ਉਹ ਹੱਥ ਨਾਲ ਮਲਦੇ ਹੋ ਉਹੀ ਹੱਥ ਦੇ ਬਰਗਰ ਦੀ ਟਿੱਕੀ ਤਲਦੇ ਹੁੰਦੇ ਨੇ ਅਸੀਂ ਉਹੀ ਹੱਥਾਂ ਨਾਲ ਦਾ ਸਵਾਦ ਖਾਨੇ ਹੁੰਦੇ ਹਾ ਕਿ ਨਈ।
ਉਹ ਜਿਹੜੇ ਗੋਲ ਗੱਪੇ ਖੁਵਾਦੇ ਨੇ, ਉਹਨਾਂ ਦਾ ਕਦੀ ਪੁੱਛਿਆ ਗਰਮੀ ਚ ਕਿੰਨਾ ਪਸੀਨਾ ਆਦਾ ਵਾ ਅਗਲਿਆਂ ਨੇ ਇਹ ਥੋੜੀ ਜੀ ਉਹ ਲਾਕ ਪਸੀਨਾ ਆ ਤੇ ਖੁਰਕ ਕਰਨੀ ਉਹਨਾਂ ਨੇ ਰੁਕ ਕੇ ਹੱਥ ਧੋ ਕੇ ਗੋਲ ਗੱਪੇ ਖਵਾਣੇ ਉਹਨੇ ਖੁਰ ਕੇ ਨਾਲ ਉਹਨੇ ਗੋਲ ਗੱਪੇ ਵਾਲੇ ਪਾਣੀ ਚੱਤ ਪਾ ਦੇਣਾ, ਆਪਾਂ ਕਹਿੰਦੇ ਭਾਜੀ। ਥੋੜ੍ਹਾ ਪਾਣੀ ਹੋਰ ਪਾਇਓ ਨਹੀਂ,
ਹਾਂਜੀ ਹਾਂਜੀ,
ਇਦਾਂ ਈ ਏ, ਫਾਸਟ ਫੂਡ ਮੈਨੂੰ ਦੱਸੋ, ਕਿਹੜੀ ਚੀਜ਼ ਕਿਹੜੀ ਚੀਜ਼ ਸਾਫ਼ ਸੁਥਰੀ ਕੋਈ ਚੀਜ਼ ਹੈਗੀ ਹੈ, ਫਾਸਟ ਫੂਡ ਚ,
ਕਿਸੇ ਨੂੰ ਕਹਿ ਸਕਦੇ, ਕੋਈ ਚੀਜ਼ ਨਹੀਂ ਕਹਿ ਸਕਦੇ।
ਤੇ ਖਾਂਦੇ ਤੇ ਭੈਣਜੀ ਤੁਸੀ ਵੀ ਹੋ ਗਏ, ਫਾਟ-ਫੂਡ ਚ ਅਸੀ ਗੱਲ ਕਿਹੜ ਨੀ ਖਾਂਦੇ ਗਏ ਕਿ ਨਹੀਂ। ਤੁਸੀਂ ਕਹਿੰਦੇ ਭਾਜੀ ਥੋੜਾ, ਪਾਣੀ ਹੋਰ ਪਾਇਓ ਕਿ ਨਹੀਂ ਸਾਰੇ ਹੀ ਖਾਂਦੇ ਜੀ, ਅਸੀਂ ਵੀ ਖਾਂਦੇ ਹਾਂ ਅਸੀਂ ਅਸੀਂ ਵੀ ਖਾਂਦੇ ਹਾਂ ਆਪਾਂ ਕਹਿ ਦਿੰਦੇ ਹਾਂ। ਕਿਸੇ ਨੂੰ ਕਹਿ ਦਿੰਦੇ ਹਾਂ ਤੁਸੀਂ ਨਾ ਖਾਓ, ਏਦਾਂ ਹਰ ਇੱਕ ਬੰਦਾ ਖਾਂਦਾ ਦੇਖੋ ਇਹ ਚੀਜ਼ ਤਾਂ ਮੰਨੀਆਂ ਸੀ ਨਾ ਕਦੀ ਕਦੀ ਖਾ ਲ ਲਈਏ, ਹਫ਼ਤੇ ਚ ਕਦੀ ਵਾਰੀ ਹੋ ਗਿਆ, ਮਹੀਨੇ ਚ ਆਪਾਂ ਨਾ ਇਹ ਚੀਜ਼। ਚੀਜ਼ਾਂ ਨੂੰ ਰੂਟੀਨ ਮੰਨ ਲਿਆ, ਵਾ ਤੇ ਇਹ ਚੀਜ਼ਾਂ ਆਪਣੇ ਅੰਦਰੋਂ ਨਹੀਂ ਹਟੇਗੀ ਨਾ ਤੇ ਫਿਰ ਅਸੀਂ
ਹਾਂ ਉਸਦਾ ਨੁਕਸਾਨ ਸਾ ਸਾਨੂੰ ਹੀ ਹੋਏਗਾ, ਸਹੀ ਕਹਿ ਰਹੇ ਹੋ।
ਜੀ ਬਾਕੀ ਤੁਹਾਨੂੰ ਇਹ ਚੀਜ਼ ਬਾਰੇ ਜ਼ਿਆਦਾ ਪਤਾ ਹੋ ਤੁਹਾਨੂੰ ਫਾਸਟ ਫੂਡ ਤੁਸੀਂ ਖਾਂਦੇ ਹੋਗੇ ਕਿ ਨਹੀਂ, ਕੁੜੀਆਂ ਨੂੰ ਬਹੁਤ ਸਵਾਦ ਲੱਗਦਾ ਫਾਸਟ ਫੂਡ
ਹਾਂਜੀ ਪਰ ਉਹੀ ਗੱਲ ਹੈ, ਕਿ ਬੰਦਾ ਮਤਲਬ ਕਈ ਵਾਰੀ ਅਸੀਂ ਸੋਚਦੇ ਵੀ ਹਾਂ ਕਿ ਚੱਲ ਜਿਵੇਂ ਕੁਛ ਖਾਧਾ ਤੇ ਥੋੜ੍ਹਾ, ਦਿਨ ਕਈ ਵਾਰੀ ਤਬੀਅਤ ਖ਼ਰਾਬ ਹੋ ਗਈ ਕੁਛ ਹੋਇਆ।
ਉਹ ਜਦੋਂ ਤਬੀਅਤ ਖਰਾਬ ਹੋਣੀ ਹੈ, ਨਾ ਉਹ ਥੋੜੇ ਟਾਈਮ ਤੱਕ ਹੀ ਵੀ ਏ, ਤੇ ਜਿਹਦੋਂ ਡਾਕਟਰ ਦਵਾਈ ਖਾਣੀ ਨਾ ਆਪਾਂ ਕਹਿੰਦਾ ਨਹੀਂ ਖਾਣਾ
ਹਾਂ ਨਹੀਂ ਖਾਣਾ ਹੁਣ ਨਹੀਂ ਖਾਣਾ ਕੀ ਸੋਚ ਲਿਆ, ਹੁਣ ਨਹੀਂ ਖਾਣਾ ਫੇਰ ਥੋੜੇ ਦਿਨ ਲੰਗੇ
ਚੱਲ ਆਪਾਂ ਮੋਮਜ਼ ਖਾ ਕੇ ਹੀ ਮੋੜ ਤੇ ਹਾਂ, ਹਾਂ।
ਫੇਰ ਉਹੀ ਰੂਟੀਨ ਕਹਿਣਾ ਤੁਹਾਡਾ ਕਿ, ਇੱਕ ਅੱਧਾ ਦਿਨ ਤਾਂ ਚੱਲਦਾ ਆ ਬਟ ਉਹੀ ਫੇਰ ਅਸੀਂ ਇਹਨੂੰ ਰੂਟੀਨ ਚ ਲੈ ਲੈਂਦੇ, ਨਾ ਫੇਰ ਉਸ ਚੀਜ਼ ਦਾ ਨੁਕਸਾਨ ਹੈ। ਕਿ ਚਲੋ ਕਦੇ ਕਤਾਰ ਤੁਸੀਂ ਉਹ ਹੋ ਆਏ ਤੁਸੀਂ ਚਲੋ, ਕਿਸੇ ਫਰੈਂਡ ਨਾਲ ਹੋ ਕੁਛ ਹੈ। ਬਟ ਫੇਰ ਤੁਸੀਂ ਤੁਹਾਡੀ ਰੈਗੂਲਰ ਹੈਬਿਟ ਬਣਜੇ ਤਾਂ। ਇਹ ਤਾਂ ਨੁਕਸਾਨ ਕਰੂ
ਬਿਲਕੁਲ ਸਹੀ ਗੱਲ ਹੈ, ਕੋਈ ਨੀ ਇਹ ਚੀਜ਼ਾਂ ਪਰਹੇਜ ਕਰੋ, ਫਾਸਟ ਫੂਡ ਵਗੈਰਾ ਦਾ ਚਲੋ ਮੈਂ ਤੁਹਾਨੂੰ ਕਰਦਾ, ਫੋਨ ਠੀਕ-ਠੀਕ ਹੈ ਜੀ ਠੀਕ ਹੈ, ਓਕੇ ਜੀ ਓਕੇ ਸਤਿ ਸ਼੍ਰੀ ਅਕਾਲ।